ਹੈਲੋ ਸੱਸ ਸੀ੍
ਸਤਿ ਸ੍ਰੀ ਅਕਾਲ ਮੈਂ ਕਿਦਾ ਜੀ? ਵਧੀਆ ਜੀ। ਤੁਸੀਂ ਦਸਾਓ?
ਬਸ ਠੀਕ ਏ, ਤੁਸੀਂ ਸੁਣਾਓ?
ਬਸ ਵਧੀਆ, ਪਈ ਸੀਗੇ ਹੁਨ ਅਸੀ, ਮੈਂ ਕੇਆ ਚਲੋ ਤਾਨੂੰ ਕੋਲ ਹੀ ਕਰ ਲਾ, ਬੋਤ ਟੈਮ ਹੋ ਗਿਆ ਕੋਲ ਨੀ ਕੀਤੀ।
ਹਾਂਜੀ, ਹਾਂਜੀ, ਹਾਂਜੀ ਹੂੰ ਹੋਰ
ਬਸ ਠੀਕ ਏ ਜੀ। ਹੋ ਹੋ ਗੀ, ਹੋ ਗੀ ਬੋਤ ਟੈਮ ਹੋ ਗਿਆ, ਰੋਟੀ ਪਾਨੀ
ਹਾਂ ਅਜ ਮਨ ਪ ਹਾਂਜੀ ਰੋਟੀ ਹੋ ਗਈ ਕਦੋਂ ਦੀ, ਅੱਜ ਪਾਰਲਰ ਦਾ ਬੋਤ ਕੰਮ ਆਏਆ ਨਾ ਇਸ ਕਰਕੇ ਥੋੜਾ ਜਾ ਟਾਈਮ ਲਗ ਗਿਆ, ਮੈਂ ਕਿਹਾ ਚਲੋ, ਵੇਖਣੀ ਆ ਦੀਦੀ ਨੂੰ ਕਾਲ ਕਰ
ਹਾਂਜੀ-ਹਾਂਜੀ, ਔਡਰ ਸੀਗੀ ਤੁਆਡੀ।
ਹਾਂਜੀ, ਹ ਹਾਂ, ਨਈ ਮੇਕਅਪ ਨਈ ਫੇਸ਼ਅਲ ਵਗੈਰਾ ਵੈਸੇ ਲੋਕ ਘਰ ਆਂਦੇ ਨੇ, ਨਈ ਤਾਂ ਮੈਂ ਹੋਮ ਸਰਵਿਸ ਦੇਨੀ ਆ ਨਾ।
ਅੱਛਾ-ਅੱਛਾ।
ਹਾਂ, ਹਾਂਜੀ-ਹਾਂਜੀ, ਹੋਮ ਸਰਵਿਸ ਦੇਨੀ ਚਲ ਹਾਂ। ਫੇਸ਼ੀਅਲ ਵਗੈਰਾ ਸਾਰਾ ਕਰਨੀ ਆ ਨਾ, ਏਸ ਕਰਕੇ ਕਸਟਮਰ ਚਲਦੇ ਰਹੰਦੇ ਨੇ। ਥੋੜੇ ਬੋਤ-ਥੋੜੇ ਬੋਤ, ਹਾਂਜੀ, ਅਸਲ ਚ ਗਲੀ ਚ ਵਿਆਹ ਵੇ ਨਾ ਇੱਕ, ਟੋਨੀ ਆ ਨਾ ਅਚਾਨਕ ਆ ਕੇ ਕਹੰਦੇ ਸਾਨੂੰ ਪੰਜ- ਛੇ ਜਣੇਆ ਨੂੰ ਫੇਸ਼ੀਅਲ ਕਰਨੇ। ਤਾਂ, ਮੈਂ ਕਿਹਾ ਚਲੋ ਠੀਕ ਏ ਇੱਕ-ਇੱਕ ਕਰਕੇ ਕਰਨੇ ਲੱਗੀ ਆ, ਹੁਨ ਖਤਮ ਹੋਏ ਨੇ ਬਸ, ਮੈਂ ਕਿਆ ਚਲ
ਕੀ ਰੇਟ ਹੁੰਦਾ ਭਾਬੀ ਜੀ, ਜੇ ਤੁਸੀ ਫੇਸ਼ਅਲ ਜੇੜਾ ਕਰਦੇ ੳਂ?
ਫੇਸ਼ੀਅਲ ਕਿੱਟ ਅਗਰ ਤੁਸਾਂ ਦੀ ਹੋਈ ਤਾਂ ਮੈਂ ਢਾਈ ਸੌ ਰੁਪੇਆ ਲੈਨੀ ਆ। ਹਾਂ, ਕਿੱਟ ਅਗਰ ਤੂੱਸਾਂ ਦੀ ਏ ਤਾਂ ਢਾਈ ਸੌ ਰੁਪੈ ਲੈਨੀ ਆ, ਅਗਰ ਸਾਰਾ ਕੁੱਝ ਮੇਰਾ, ਹੁਨ ਤੁਸਾਂ ਨੂੰ ਅਗਰ ਕੋਈ ਕੈਨਾ ਕਿ ਬਈ ਇਹ ਵਾਲੀ ਕਿਟ ਸਾਨੂੰ ਲੋੜ ਏ, ਫਿਰ ਮੈਂ ਉਸ ਹਿਸਾਬ ਤੇ ਪੈਸੇ ਲੈਣੀ ਆਂ, ਜੇ ਕਿਟ ਕਿਤਨੇ ਦੀ ਆਂਦੀ ਏ, ਮੇਰਾ ਬੈਨੀਫਿਟ ਕਿਤਨਾ ਟਿਕਦਾ ਉਸਦੇ ਵਿੱਚ, ਹਾਂ।
ਕੇੜੇ ਵੀ ਫੇਸ਼ੀਅਲ ਕਰੋ, ਢਾਈ ਸੋ ਲੈਨੀ ਆਂ। ਤੇ ਬਾਕੀ ਕਿੱਟ ਦੇ, ਕਿੱਟ ਦੇ ਉੱਤੇ ਹੁੰਦਾ ਨਾ।
ਕਿਟ ਦੇ, ਅਗਰ ਤੁਸੀ ਮਨੁ ਕਹ ਸਕੋ ਕਿ ਬਈ ਤੁਸੀਂ ਕਰੋ, ਤਾਂ ਫੇਰ ਮੇਰਾ ਔਫ ਔਫਰ ਚੱਲਦੀ ਏ ਨਾ ਹਰ ਮੀਨੇ। ਮੈਂ ਔਫਰ ਲਗਾਨੀ ਆ ਦੀਵਾਲੀ, ਰੱਖੜੀ ਜਿਸਰਾ ਕੋਈ ਵੀ ਅਪਨਾ, ਫੈਕਸੀਬਲ ਹੋਨ ਦੇਂਦਾ ਉਸ ਤੇ ਔਫਰ
ਹਾਂਜੀ, ਅੱਛਾ।
ਹਾਂ, ਓੱਫਰ ਤੇ ਪੰਜ ਸੌ ਸ ਹਜ਼ਾਰ ਤੱਕ ਮੰਜੇ ਬਲੀਚ, ਫੇਸ਼ੀਅਲ, ਵੈਕਸ ਜੇੜੀ ਅਪਰ ਲਿਪਸ ਫੋਰ ਹੈਡ ਇਚ ਸਬ ਆ ਜਾਂਦੈ।
ਤੇ, ਹਾਂਜੀ-ਹਾਂਜੀ ਬੋਲੋ
ਹਾਂ, ਇੱਕ ਹਜ਼ਾਰ ਰੁਪਏ ਚ ਸਾਰਾ ਆ ਜਾਂਦਾ ਓਦੇ ਵਿਚਕਾਰ।
ਅੱਛਾ ਜੀ ਅੱਛਾ।
ਹਾਂ, ਇੱਕ ਹਜ਼ਾਰ ਰੁ੍ਪੇ ਚ ਬਲੀਚ ਬੀ ਫੇਸ਼ੀਅਲ ਵੀ, ਥ੍ਰੇਡਿੰਗ ਵੀ, ਅੱਪਰ ਲਿਪਸ, ਫੋਰ ਹੈਡ ਹਾਂ ਹੱਥ ਵੀ ਆ ਜਾਂਦੇ ਨ ਪੂਰੇ। ਖਾਲੀ ਵੈਕਸ ਅਗਰ ਸਾਦੀ ਵੈਕਸ ਅਗਰ ਆਪਾਂ ਲੈਣੇੇ ਆਂਂ ਤਾ ‌ਓ ਹਜ਼ਾਰ ਰੁਪਏ ਚਾਇਦਾ, ਅਗਰ ਤੁਸੀਂ ਕੈਂਦੇ ਓ ਈ ਕਿ ਰੀਕਾ ਦੀ ਵੈਕਸ ਲੋੜ ਏ ਜਾਂ ਫਿਰ ਕਰ੍ਰੀਮ ਵੈਕਸ ਲੋੜ ਏ ਫਿਰ ਉਸਦੇ ਚਾਰਜ ਅਲੱਗ ਹੋ ਜਾਂਦਾ ਥੋੜਾ ਜੇਹਾ, ਸੌ ਦੋ ਸੌ ਵਂਧ ਜਾਂਦਾ ਮਤਲਬ
ਹਾਂ, ਅੱਛਾ-ਅੱਛਾ। ਕਿਦਾ ਵਿਆਹ ਵਾ ਤੁਆਡੀ ਗਲੀ ਚ, ਕੁੜੀ ਦਾ ਜਾਂ ਮੰਡੇ ਦਾ ਕਿਦਾਂ? ਕਿਦਾ ਵਿਆਹ ਵਾ ਅੱਜ ਤੁਆਡੀ ਗਲੀ ਚ, ਵਿਆਹ ਕਿਦਾ?
ਨਈ ਮਰਟੇ ਦਾ ਵੇ ਕਿਸੀ, ਪਰਲੀ ਗੱਲੀ ਚੇ, ਪਰੋਣੀ ਮੇਰੇ ਪੈਲੇ ਸੀ ਕਸਟਮਰ।
ਨਈ-ਨਈ ਵੈਸੇ ਕੁੜੀ ਦਾ ਓਨਾਂ ਦੇ ਘਰੋਂ ਕੇ ਮੁੰਡੇ ਦਾ ਵਿਆਹ।
ਹਾਂ ਕੁੜੀ ਦਾ ਵੇ।
ਅੱਛਾ-ਅੱਛਾ-ਅੱਛਾ।
ਹਾਂ ਕੁੜੀ ਦਾ ਵਿਆਹ ਵੇ ਓਨਾਂ ਦੀ, ਤਾਂ ਆਏ-ਆਏ ਹਾਂ। ਹੋਰ ਗੱਲੀ ਵਾਲੇ ਵੀ ਸਾਰੇ ਥੇ੍ਡਿੰਗ-ਥ੍ਰੂਡਿੰਗ ਕਰਨ ਕੋਈ ਕ ਕੋਈ ਕੈੱਦਾ ਇਂਜ ਕਰਦੋ, ਕੋਈ ਕੈਂਦਾ ਉਂਜ ਕਰ ਦੋ ਬਸ ਚੱਲਦਾ ਈ ਰੈਂਦਾ, ਓ
ਨਈ ਵਧੀਆ ਨਾ ਕੰਮ-ਧੰਦਾ ਚੱਲਦਾ ਵੈ, ਓ ਕੰਮ ਵਧੀਆ।
ਹਾਂਜੀ-ਹਾਂਜੀ, ਫਿਰ ਡੱਬੇ ਦਾ ਵੀ ਕੰਮ ਕਰਨੀ ਆ ਨਾ ਟਿਫਿਨ ਦਾ
ਹਾਂਜੀ-ਹਾਂਜੀ, ਟਿਫਿਨ ਵੀ ਕਰਦੇ‌ ਓ ਮੈਂ ਸੁਣਿਆ ਸੀਗਾ ਤੁਸੀਂ ਟਿਫਿਨ ਵੀ ਮੇਸ਼ ਵੀ ਕਰਦੇ ਓ।
ਹਾਂ ਜੀ-ਹਾਂਜੀ ਟਿਫਿਨ ਕਰਨੀ ਆ ਮੈਂ ਹਾਂ, ਹਾਂ ਟਿਫਿ ਟਿਫਿਨ ਦੀ ਐਮ ਏ ਡੀ ਸੀ ਗੁਦ ਐਮ ਏ ਡੀ ਸੀ ਸਮਝੋ ਕਿਸੇ ਹੋਰ ਦੂਜੀ ਜਗ੍ਹਾ ਤੋਂ ਕੋਈ ਟਰੱਕ ਵਾਲੇ ਆਗੇ ਹੁੰਦੇ ਨੇ, ਕੁਝ ਹੁੰਦੇ ਨੇ ਓਨਾਂ ਦੇ ਔਡਰ ਆਂਦੇ ਓ ਵੀ ਦੇਣੀ ਏ ਬਣਾ ਕੇ ਕੋਈ ਸਪੈਸ਼ਲ ਨੋਨ ਵੈਜ ਮੰਗਦਾ ਕੋਈ ਵੇਜ ਮੰਗਦੈ-
ਬਣਾ ਲੈਂਨੇ ਓ ਫੇਰ ਤੁਸੀਂ ਫਟਾਫਟ
ਨੋਨ ਵੈਜ ਤਾਂ ਬੋਹਤ ਮੇਰੇ ਮੇਰੇ ਸਭ ਤੋਂ ਜ਼ਿਆਦਾ ਡੱਬੇ ਨੋਨ ਵੈਜ ਦੇ ਈ
ਅੱਛਾ ਜੀ।
ਹਾਂ ਨੋਨ ਵੈਜ ਦੀ ਜ਼ਿਆਦਾ ਔਡਰ ਹੁੰਦੀ ਏ ਮੈਨੂੰ ਡੱਬਿਆਂ ਵਾਲੀ ਦੀ ਕਿਸ ਸ ਹਾਂ ਕਿਸ ਨੂੰ ਸੁੱਕਾ ਲੋੜ ਏ ਕਿਸੇ ਨੂੰ ਤਰੀ ਵਾਲਾ ਕਿਸ ਤਰ੍ਹਾਂ ਓਨੇ ਬਾਹਰ ਦੇ ਹੁੰਦੇ ਤਾਂ ਖਾ ਲੈਂਦੇ ਨੇ ਪਰ ਓਨਾ ਨੂੰ ਟੇਸਟ ਆਂਦਾ ਤਾਂ ਈ ਓਨਾ ਨੂੰ ਪਤਾ ਏ ਨਾ ਕਿ ਦੂਰੋਂ-ਦੂਰੋਂ ਆਂਦੇ ਨੇ ਤਾਂ ਕੈਂਦੇ ਨੇ ਭਾਭੀ ਅਸਾ ਨੂੰ ਉਸ
ਕੀ ਵੇਜ ਜ ਜੇੜਾ ਵੇਜ ਵੀ ਕਰਦੇ ਓ ਨੋਨ ਵੇਜ ਵੀ ਦੋਨੋਂ ਬਣਾਣੇ ਓ ਤੁਸੀ
ਹਾਂਜੀ-ਹਾਂਜੀ-ਹਾਂਜੀ ਵੇਜ ਦੋ ਨੋਨ ਵੈਜ ਦੋਨੋ।
ਅਛਾ ਮਤਲਬ ਤੁਸੀਂ ਸਭ ਮਟਨ ਚਿਕਨ ਵਗੈਰਾ ਤੁਸੀਂ ਲਿਆਓਣੇ ਓ
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਸਭ ਮੇਰਾ ਸਭ ਮੇਰਾ ਤਾਂ ਡੇਢ ਸੌ ਰੁਪਇਆ ਡੱਬਾ ਚਲਾ ਜਾਂਦਾ ਓ ਵਾਲਾ ਵ ਹਾਂ-ਹਾਂ ਇੱਕ ਡੱਬੇ, ਚਾਰ ਰੋਟੀਆਂ ਚਾਵਲ-ਰੋਟੀ ਥੋੜਾ ਜੇਹਾ ਆਚਾਰ ਬੱਸ ਏ ਫੁਲ ਆਣਗੇ।
ਕਿਯਾ,
ਹਾਂ
ਮੈਂ ਤੁਸੀਂ ਵੇਜ ਬਣਾਓਗੇ ਤੇ ਫੇਰ ਦੱਸਿਓ ਜੇ ਫੇਰ ੳ ਸਾਨੂੰ ਬਸ ਵੇਜ ਸਾਨੂੰ ਜੇ ਚਾਹੀਦਾ ਮੈਂ ਤੁਹਾਨੂੰ ਔਡਰ ਦਊਂਗੀ, ਬਟ ਦੇਖੋ ਸਾਰੇ ਅੰਮ੍ਰਿਤਧਾਰੀ ਹੁੰਦੇ ਨੇ ਸਾਨੂੰ ਬਿਲਕੁਲ ਨੋਨ ਵੈਜ ਨਹੀਂ ਚੱਲਦਾ, ਤਾਂ ਮੈਂ ਤੁਹਾਨੂੰ ਕਹਿਣੀ ਆ ਵੇਜ ਤੁਸੀਂ ਅੱਢ ਹੀ ਰੱਖਦੇ ਹੋ ਨਾ
ਹਾਂਜੀ ਨਹੀਂ ਵੇ ਵੇਜ ਤਾਂ ਨੋਨ ਵੈਜ ਮੇਰੇ ਕੋਲ ਕਦੀ ਕਦੀ ਹੁੰਦਾ ਹਮੇਸ਼ਾ ਨਹੀਂ ਹੁੰਦਾ ਵੇਜ ਹੀ ਜ਼ਿਆਦਾ ਹੁੰਦਾ
ਨਹੀਂ ਤੁਸੀਂ ਕਹਿ ਰਹੇ ਹੋ ਨਾ, ਵੈਜ ਨੋਨ ਵੈਜ ਜ਼ਿਆਦਾ ਚੱਲਦਾ ਪਰ ਜਦੋਂ ਵੀ ਹੋਵੇ ਦੇਖੋ ਦੇਖੋ ਮੈਂ ਇਹ ਕਹਿ ਰਹੀ ਹਾਂ ਵੀ, ਤੁਸੀਂ ਵੇਜ ਜਦੋਂ ਨੋਨ ਵੇਜ ਵੇਜ ਦੋਨੋਂ ਬਣਾ ਰਹੇ ਹੋ ਸਮਝੋ ਦੋਨੋ ਔਡਰ ਆਈ ਹੈ, ਤੇ ਤੁਹਾ -ਡਾ ਜਿਹੜੇ ਕੜਛੀਆਂ ਵਗੈਰਾ ਹੁੰਦੀਆਂ, ਜਿਹੜੀ ਸਬਜ਼ੀ ਬਣਾ ਰਹੇ ਹੋ, ਤੁਸੀਂ ਉਹਦਾ ਬਹੁਤ ਭਾਂਡੇ ਹੁੰਦੇ ਨੇ ਇਣੇ ਸਾਰੇ
ਨਹੀਂ, ਨਹੀਂ, ਨਹੀਂ ਅਲਗ ਅਲਗ ਉਹਨਾਂ ਦੇ ਪਾਂਡੇ ਅਲਗ ਤੇ ਉਹਨਾਂ ਦੇ ਪਾਂਡੇ ਅਲਗ
ਅੱਛਾ- ਅੱਛਾ ਹਾਂ ਫਿਰ ਅਸੀਂ ਮਤਲਬ ਹਾਂ ਜਿਵੇਂ ਫੇਰ ਮੈਂ ਤੁਹਾਨੂੰ ਆਡਰ ਦੇ ਰਹੀ ਹਾਂ, ਤੇ ਫਿਰ ਕੋਈ ਪ੍ਰੋਬਲਮ ਨਹੀ
ਹਾਂਜੀ, ਹਾਂਜੀ, ਹਾਂਜੀ ਕਿਉਂਕਿ ਮੈਂ ਖੁਦ ਵੀ ਨੋਨ ਵੈਜ ਨੀ ਖਾਨੀ ਆ ਨਾ ਹਾਂ, ਹਾਂ ਨਹੀਂ, ਨਹੀਂ ਮੈਂ ਖੁਦ ਵੀ ਨਹੀਂ ਹਾਂਜੀ ਖਾਲੀ ਬਨਾ ਕੇ ਦੇ ਦੇਨੀ ਆ ਉਹ ਮੇਰਾ ਕੰਮ ਏ ਪਰ ਮੈਂ ਖਾਣੀ ਨੀ ਆ ਹਾਂਜੀ, ਹਾਂਜੀ ਕਿਉਂਕਿ ਮੈਂ ਵੀ ਹੁਣ ਜਪੁਜੀ ਸਾਹਿਬ ਦਾ ਪਾਠ ਵਗੈਰਾ ਕਰਨ ਲੱਗੀ ਹੈ ਨਾ ਫਿਰ ਮੇਰਾ ਵੀ ਦਿਲ ਨੀ ਹੌਂਦਾ ਹੁਣ ਬਿਲਕੁਲ ਨਹੀਂ ਬਿਲਕੁਲ ਛੌੜ ਹੀ ਦਿੱਤਾ ਮੈਨੂੰ
ਕਿਹੜਾ ਪਾਠ ਕਰਦੇ ਹੋ ਨਿੱਤਨੇਮ
ਨਿੱਤਨੇਮ ਖਾਲੀ ਸਵੇਰੇ ਆਪਣੇ ਜਪੁਜੀ ਸਾਹਿਬ ਦਾ ਪਾਠ ਹਾਂ ਜਪੁਜੀ ਸਾਹਿਬ ਸੁਖਮਨੀ ਜਪੁਜੀ ਸਾਹਿਬ ਪਾਠ ਆਪਣਾ ਗੁਰ ਗੁਰੂ ਮੰਤਰ ਆਪਣਾ ਰੋਜ਼ ਦਾ ਸਵੇਰੇ ਦਾ
ਗੁਰੂ ਮੰਤਰ ਮੂਲ ਮੰਤਰ ਵਾਹਿਗੁਰੂ ਗੁਰੂ ਮੰਤਰ ਏਕਮਕਾਰ
ਹਾਂ- ਹਾਂ -ਹਾਂ ਸ਼੍ਰੀ ਵਾਹਿਗੁਰੂ ਮੂਲ ਮੰਤਰ ਬਸ ਹਾਂਜੀ, ਹਾਂਜੀ ਜਿੱਤਨਾ ਹੁੰਦਾ ਹੈ, ਬਸ ਨਹੀਂ ਸਵੇਰੇ ਸਵੇਰੇ ਜ ਪੰਜ ਸੀ ਚਾਰ ਚਾਰ ਸੀ ਪੰਜ ਜਿਤਣਾ ਹੋ ਗਿਆ ਹੋ ਗਿਆ ਫਿਰ ਪੂਰਾ ਦਿਨ ਹੀ ਕਮਾ 'ਚ' ਹੀ ਨਿਕਲ ਜਾਤਾ ਬਸ ਰਾਤੀ ਸੋਨ ਵਕਤ ਥੋੜਾ ਜਗਜੀਤ ਸਾਹਿਬ ਦਾ ਪਾਠ ਕਰਕੇ ਸੋਣਾ ਆਪਣਾ-
ਹਾਂਜੀ ਕੀਰਤਨ ਸੋਹਲੇ ਦਾ ਪਾਠ
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਹਮ, ਪਾਠ ਪੂਜਾ ਵੱਲ ਥੋੜ੍ਹਾ ਜ਼ਿਆਦਾ- ਦਿਆਨ ਏ।
ਸਾਰੇ ਕਿਵੇਂ ਨੇ ਘਰ ਤੁਹਾਡੇ, ਸਾਰੇ ਕਰ ਲੈਂਦੇ ਨੇ ਪਾਠ-
ਨਹੀਂ-ਨਹੀਂ-ਨਹੀਂ ਖਾਲੀ ਮੈਂ ਹੀ ਕਰਨੀ ਆ ਬਾਕੀ ਕੋਈ ਨਹੀਂ, ਬਾਕੀ ਸ ਹਾਂਜੀ ਜੀ ਹਾਂਜੀ, ਕਿੰਨੀ ਤਾਂ ਮੰਦਿਰ ਜਾਂਦੇ, ਤੇ ਬੱਚੇ ਉਹ ਸਾਹਮਣੇ ਸੰਗਤ ਤੇ ਜਾਂਦੇ- ਹਮ ਆਪਣੇ ਅਸਾ ਦੇ ਇਧਰ ਭਵਨ ਨਾ ਉੱਧਰ ਜਾਂਦੇ, ਮੈਂ ਵੀ ਜਾਣੀ ਆ ਸਵੇਰੇ ਅੱਠ ਵਜੇ-ਸਾਢੇ ਅੱਠ ਵਜੇ ਸੰਗਤ ਹੁੰਦੀ ਹੈ। ਮੈਂ ਵੀ ਜਾਣੀ ਹੁੰਦੀ ਹਾ ਸਵੇਰੇ-ਸਵੇਰੇ ਸੰਗਤ ਤੇ ਵੀ ਜਾਣੀ ਆ- ਹਾਂ-ਹਾਂ, ਮਤਲਬ ਕਿਸੇ ਦਾ ਬਸ ਠੀਕ ਹੈ ਤੁਸੀਂ ਸੁਣਾਓ? ਹੋਰ ਦੀਦੀ ਕਰੇਬ ਦੇ ਸੂਟ- ਕਰੇਬ ਦੇ ਸੂਟ ਮਿਲ ਜਾਂਦੇ ਨੇ ਆਪਣੇ ਕੋਲ?
ਹਾਂਜੀ-ਹਾਂਜੀ ਮਿਲਦੇ ਨਾ ਜ-
ਹਾਂ ਮਨਕਰੇੇਬ ਦਾ ਸੂਟ ਲੈਣਾ ਆਇਆ ਜੀਇੱਕ ਮੈਂ ਕਿਆ ਚਲੋ ਦੀਦੀ ਕੋਲ ਜਾਏਂਗੇ ਤੇ ਦੇਖਾਂਗੇ ਕਦੀ ਪੂਣੇੇ ਸਾਈਡ ਜਾਣਾ ਹੋਇਆ ਤਾਂ ਮੈਂ ਕਿਆ ਦੇ ਹਾਂਜੀ-ਹਾਂਜੀ। ਹਾਂਜੀ-ਹਾਂਜੀ-ਹਾਂਜੀ।
ਹੋਰ ਸੁਣਾਓ ਮੈਂ ਅੱਜ ਨਾ ਪਨੀਰ ਮਟਰ ਬਣਾਇਆ ਸੀਗਾ।
ਹੂੰ-ਹੂੰ-ਹੂੰ
ਤੇ ਨਾਲ ਓਦੇ ਨਾਲ ਚੌਲ-ਦਾਲ ਬਣਾਈ ਸੀਗੇ
ਅੱਛਾ
ਤੇ ਰੋਟੀ
ਰੋਟੀ
ਹਾਂਜੀ ਸੁੱਕੇ ਮ ਆਲੂ ਬਣਾਏ ਸੀਗੇ ਓ ਛੋਟੇ ਮੇਰੀ ਭੈਣ ਦਾ ਮੁੰਡਾ ਪਸੰਦ ਆ ਨਾ।
ਹਾਂਜੀ-ਹਾਂ ਹਾਂਜੀ-ਹਾਂ
ਹੁਣ ਮਿਰਚ ਨੀ ਚੱਲਦੀ ਬਿਲਕੁੱਲ।
ਅੱਛਾ ਦੀਦੀ ਤੁਸੀਂ ਮਟਰ-ਪਨੀਰ ਕਿਸ ਤਰ੍ਹਾਂ ਬਾਂਦੇ ਓ?
ਮੈਂ ਐਵੇਂ ਈ ਬਣਾਨੀ ਆ ਦੇਖੋ ਆਪਣਾ ਪਿਆਜ ਐ ਨਾ ਮੈਂ ਕੱਟ ਕੇ ਪਾਨੀ ਆ ਮੈਂ ਪੀਸ ਕੇ ਨੀ ਪਾਂਦੀ ਕਿਉਂ ਪਿਆਜ ਪੀਸ ਗ੍ਰੈਂਡ ਕਰਨ ਨਾਲ ਨਾ-ਨਾ ਐਸੀਡਿਟੀ ਦੀ ਸਬਜ਼ੀ ਚ ਬੋਤ ਬਚ ਜਾਂਦੀ ਏ। ਕਿਉ ਉਸਦਾ ਪਾਣੀ ਹੁੰਦਾ ਨਾ ਜੇੜਾ ਪਿਆਜ ਦਾ ਤੇ ਉਦੇ ਨਾਲ ਬੋਤ ਮਤਲਬ ਭਰ ਜਾਂਦੀ ਓਹ। ਢਿੱਡ ਮਤਲਬ ਐਸੀਡਿਟੀ ਹੋ ਜਾਂਦੀ ਐ।
ਹਾਂਜੀ-ਹਾਂਜੀ-ਹਾਂਜੀ।
ਬਾਕੀ ਮੈਂ ਕੱਟ ਕੇ ਪਿਆਜ਼ ਟਮਾਟਰ, ਅਦਰਕ, ਲਸਣ ਤੇ ਹਰੀ ਮਿਰਚ। ਟਮਾਟਰ, ਅਦਰਕ, ਲਸੁਣ ਤੇ ਹਰੀ ਮਿਰ ਚ ਏ ਮਿਕਸ ਕਰਕੇ ਨਾ ਗ੍ਰੈਂਡ ਕਰ ਲੈਣੀ ਆ ਸਭ ਤੇ ਬਾਕੀ ਪਿਆਜ ਵੱਖਰੇ ਕੱਟ ਕੁੱਟ ਕੇ ਓਨੂੰ ਤ ਪੈਲਾਂ ਜੀਰਾ ਪਾਨੀ ਆ ਫਿਰ ਬਰਾਉਨ ਕਰ ਲੈਣੀ ਆ ਪਿਆਜ ਫੇਰ ਜੇੜਾ ਬਰਾਊਨ ਹੋ ਗਏ ਨਾ ਬ ਰੈਡ ਬਰਾਊਨ ਸ਼ੇਡ ਹੋ ਗਿਆ ਨਾ ਥੋੜਾ ਜਾ ਪਿਆਜ ਦਾ ਫਿਰ ਟਮਾਟਰ ਦਾ ਔਰ ਹਰੀ ਮਿਰਚ ਹਾਂਜੀ ਗ੍ਰੇਵੀ ਲਸਣ ਸਭ ਮਿਕਸ ਕਰ ਦੇਣੀ। ਫੇਰ ਇਨੂੰ ਵੀ ਗ੍ਰੈਂੰਡ ਕਰਕੇ ਇਨੂੰ ਭੁੰਨ ਲੈਂਨੀ ਆਾ ਬਰਾਊਨ ਕਰ ਲੈਨੀ ਆ ਇਨੂੰ ਅੱਛੀ ਤਰ੍ਹਾਂ ਸਲੋ ਗੈਸ ਤੇ ਕਰ ਕੇ ਫਿਰ ਮਸਾਲਾ ਵਗੈਰਾ ਨੂਣ ਪਾ ਦੇਨੀ ਆ ਪੈਲਾਂ ਪਿਆਜ਼ ਚ ਈ ਨੂਣ ਪਾ ਦਿੰਨੀ ਆ ਪਿਆਜ਼ ਜਦੋਂ ਜੀਰਾ ਪਾਨੀ ਆ ਫਿਰ ਪਿਆਜ ਪਾਨੀ ਆ ਤਾਂ ਉਦੋਂ ਈ ਨੂਨ ਦਾ ਮੈਂ ਪਾ ਦੇਨੀ ਆ ਪੈਲੇ।
ਅੱਛਾ-ਅੱਛਾ-ਅੱਛਾ-ਅੱਛਾ, ਹੂੰ।
ਜੇੜੇ ਟਮਾਟਰ ਵਗਰੇ ਹੁੰਦੇ ਨੇ ਨਾ ਓਦੀ ਗ੍ਰੈਂਣ ਓ ਬਾਦ ਵਿਚ ਪਾਨੀ ਆ। ਪੌਂਦੈ ਫਿਰ ਉਨੂੰ ਥੋੜ੍ਹਾ ਜਾ ਸਲੋਅ ਗੈਸ ਦੇ ਚੱਲਣੇ ਦੇਣ ਫੇਰ ਨਾ ਮਟਰ ਪਾ ਦੇਣੀ ਆ ਆਲੂ ਮਟਰ ਓਨੂੰ ਮਿਕਸ ਕਰ ਲੈਂਣੀ ਆ। ਕਿਨ ਫਿਰ ਤਰੀ ਪਾ ਦੇਣੀ ਆ ਸੀਟੀਆਂ ਦੇ ਦਿੰਨੀ ਆ ਤੇ ਜੇੜਾ ਪਨੀਰ ਦੇ ਪੀਸ ਹੁੰਦੇ ਨੇ ਓ ਮੈਂ ਐੱਡ ਕਰਕੇ ਜਦੋਂ ਸੀਟੀਆਂ ਹੋਗੀਆਂ ਸਬਜ਼ੀ ਬਣ ਕੇ ਫਿਰ ਓਦੇ ਵਿੱਚ ਪਾ ਦੇਨੀ ਆ।
ਅੱਛਾ-ਅੱਛਾ-ਅੱਛਾ ਹਾਂ-ਹਾਂ-ਹਾਂ ਫਿਰ ਅੱਛਾ ਬਣ ਜਾਂਦਾ ਓ।
ਹਾਂ ਬੋ
ਨਿੱਕੀ ਹਾਂ ਬੋਤ ਨਿੱਕੀ-ਨਿੱਕੀ ਤਰੀ ਵਾਲਾ ਬੋਤ ਅੱਛਾ ਲੱਗਦਾ ਓ।
ਹਾਂਜੀ
ਹਾਂਜੀ ਹਾਂਜੀ
ਅੱਜ ਤਾਂ ਬਣੇ ਵੀ ਅੱਛੇ ਸੀਗੇ, ਬਹੁਤ ਸਵਾਦ ਬਣੇ ਨਾ।
ਸਵਾਦ ਬਣਦਾ ਹੂੰ, ਹੋਰ ਸੁਹਾਨਾ ਉਹਨਾਂ ਦੇ ਐਵਰੇਜ ਦੇ ਮਸਾਲੇ ਪਾ ਕੇ ਵਿਚਕਾਰ-
ਹਾਂਜੀ
ਹਾਂ, ਸੁਹਾਨਾ ਐਵਰੇਜ ਦੇ ਮਸਾਲੇ ਜਾਂ ਫਿਰ ਕਿਚਨ ਕਿੰਗ ਵਗੈਰਾ।
ਹਾਂ। ਨਹੀਂ, ਉਹ ਮੈਂ ਕੁਛ ਵੀ ਨੀ ਪਾਂਦੀ ਉਹਦੇ ਨਾਲ ਸਾਨੂੰ ਪ੍ਰੋਬਲਮ ਹੁੰਦੀ ਏ, ਮੈਂ ਇਕਲਾਂ ਮੈਗੀ ਮਸਾਲਾ ਪਾਨੀ।
ਮੈਗੀ ਮਸਾਲੇ ਨੇ ਇਤਨਾ ਮਸਤ ਟੇਸਟ ਆਂਦਾ ਸਬਜ਼ੀ ਦਾ-
ਮੈਗੀ ਮਸਾਲੇ ਦਾ-
ਮੈਂ ਗਰਮ ਮਸਾਲਾ ਕੋਈ ਵੀ ਨੀ ਯੂਜ ਕਰਦੀ, ਇਕਲਾ ਧਨਾ ਮਸਾਲਾ ਪਾਨੀ ਆ। ਹਲਦੀ ਤੇ ਲੂਣ, ਲਾਲ-ਮਿਰਚ। ਕੁਛ ਵੀ ਨੀ ਯੂਸ ਕਰਦੀ ਮੈਂ।
ਅੱਛਾ ਆ।
ਉਹਦੇ ਨਾਲ ਐਸੀਡਿਟੀ ਹੁੰਦੀ ਹੈਗੀ।
ਹਾਂ-ਹਾਂ, ਦੀਦੀ ਐਸਿਡਿਟੀ ਹੁੰਦੀ ਤਾਂ ਤੁਸੀਂ ਠੰਡਾ ਦੁੱਧ ਪੀਓ ਨਾ ਸਵੇਰੇ ਉੱਠ ਕੇ ਥੋੜ੍ਹਾ ਜਿਹਾ।
ਹਾਂ, ਮੰਮੀ ਨੂੰ ਜ਼ਿਆਦਾ ਪ੍ਰੋਬਲਮ ਆਂਦੀ ਏ, ਮੈਨੂੰ ਵੀ ਕਦੀ-ਕਦੀ ਨਾ ਪਰ ਮੈਨੂੰ ਆਦਤ ਏ ਮੈਂ ਪੀ ਲੈਨੀ ਆ ਠੰਡਾ ਦੁੱਧ, ਮੰਮੀ ਨੂੰ ਵੀ ਦੇ ਦਿੰਨੀ ਆ, ਉਸ ਦਿਨ ਨਈ ਹੁੰਦੀ ਏ। ਹਾਂ, ਠੰਡਾ ਦੁੱਧ ਪੀਣ ਨਾਲ ਨਾ ਐਸੀਡੀਿਟੀ ਬੰਦ ਹੋ ਜਾਂਦੀ ਏ। ਇੱਕ ਦੋ ਤਿੰਨ ਵਾਰ ਦੀ
ਹਾਂ ਠੰਡੇ ਦੁੱਧ ਨਾਲ ਬਿਲਕੁਲ ਬੰਦ ਹੋ ਜਾਂਦੀ ਹੂੰ, ਹਾਂਜੀ-ਹਾਂਜੀ।
ਠੀਕ ਆ ਭੈਣ ਜੀ, ਮੈਮ ਫਿਰ ਤੁਹਾਨੂੰ ਬਾਅਚੋ ਗੱਲ ਕਰਦੀ ਹਾਂ, ਹੈ ਨਾ। ਓਕੇ ਸਾਸ੍ਰੀ ਕਾਲ ਜੀ, ਤੁਸੀਂ ਕੁਝ ਬੋਲ ਰਹੇ ਸੀਗੇ ਮੈਨੂੰ? ਹੈਲੋ